ਉਹ।
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੈਲੋ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਤੁਹਾਡਾ?
ਸੁਣਾਓ?
ਅਸੀਂ ਵੀ ਵਧੀਆ ਹੋਰ ਕੀ ਕਰਦੇ ਪਏ?
ਬਸ ਰੋਟੀ ਖਾ ਕੇ। ਫ੍ਰਰੀ ਹੋਏ ਸੀ। ਅਸੀਂ ਕਿਹਾ ਚਲੋ ਫੋਨ ਕਰਦੇ ਹਾਂ ਤੁਸੀਂ ਤੇ ਸਾਨੂੰ ਯਾਦ ਨਹੀਂ ਕਰਦੇ।
ਹਾਂਜੀ ਹਾਂਜੀ ਬਸ ਟਾਈਮ ਹੀ ਨਹੀਂ ਲੱਗਦਾ। ਹਾਂਜੀ ਟਾਈਮ ਹੀ ਨਹੀਂ ਲੱਗਦਾ ਕੀ ਕਰੀਏ। ਜਦੋਂ ਦੀ ਨਾ।
ਹਾਂਜੀ ਹਾਂਜੀ
ਹ
ਹੋਰ ਸੁਣਾਓ। ਤੁਸੀਂ ਖਾ ਲੀ ਰੋਟੀ
ਜੀ ਉਹ ਰੋ ਕੀ ਖਾਧੀ ਆ ਹੁਣ। ਰਾਜਮਾਂ ਬਣਾਏ ਸੀ। ਸਵੇਰੇ ਉਹ ਪਏ ਦੇ ਸੀ। ਉਹਦੇ ਨਾਲ ਹੀ ਖਾ ਲਈਏ
ਅੱਛਾ ਅੱਛਾ
ਹੋਰ ਹੁਣੇ ਖਾ ਕੇ ਹਟੇ ਆ। ਦੇ ਬੱਚੇ ਜਾਗਦੇ ਹੋਏ ਨੇ ਸਰਦਾਰ ਜੀ ਸੌਂ ਗਏ ਨੇ। ਏਵ ਅੱਗੇ ਤੁਹਾਡਾ ਫੋਨ ਆ। ਗਿਆ ਮੈਂ ਚਲੋ ਸੋਹਣੀ ਲੈ ਸੋਹਣੀ ਲੈਣ ਨੇ ਆਂ
ਅੱਛਾ ਹਾਂ ਸਾਡੇ ਵੀ ਅੱਜ ਨਾ ਮੌਸਮ ਬੜਾ ਠੰਡਾ ਹੋਇਆ ਦਾ ਏ ਮਤਲਬ ਬਾਰਿਸ਼ ਹੋਈ ਹੈ ਨਾ ਕਾਫ਼ੀ
ਤੇੋ
ਹਾਂਜੀ ਹਾਂਜੀ ਕੋਈ ਗੱਲ ਨੀ ਤੁਹਾਡ ਇੱਧਰ ਵੀ ਆ ਜੇਗੀ ਸਾਡੇ ਸਵੇਰੇ ਸਵੇਰੇ ਕਿ ਸਾਡੇ ਤੇ ਇੱਥੇ ਬੜੇ ਦਿਨਾਂ। ਤੋਂ ਬੜੀ ਗਰਮੀ ਪੈਂਦੀ ਪਈ ਸੀ ਮਸਾਂ ਹੀ ਅੱਜ ਠੰਡਾ ਹੋਇਆ ਏ ਪਰ ਲਾਈਟ ਵੀ ਨਾਲ ਈ ਚਲੇ ਜਾਂਦੀ ਹੈ ਨਾ ਜਿਵੇਂ ਬਾਰਿਸ਼ ਦਾ ਮੌਸਮ ਕੰਮ ਬੰਦਾ ਹੈ ਥੋੜ੍ਹੀ ਹਨੇਰੀ ਨੂਰੀ ਆਉਂਦੀ ਨਾਲ ਹੀ
ਬਾਰਿਸ਼
ਚਲੇ ਜਾਂਦੀ ਐ ਹੁਣ ਆਈ ਅਸੀਂ ਤੇ ਸ਼ੁਕਰ ਕੀਤਾ ਲਾਈਟ ਆਈਏ
ਹਾਂ
ਕਿ ਸਾਡੇ ਗੈਸਟ ਵੀ ਆਏ ਹੋਏ ਨੇ ਲਾਈਟ ਨਾ ਹੋਏਗੀ ਤੇ ਫਿਰ ਤੇ ਬੜਾ ਹੋ ਜਾਣਾ ਸੀ ਬੰਗਾ
ਤੇ ਹਾਂ ਫ ਦਿੱਕਤ ਹੋ ਜਾਣੀ ਹੈ ਜ਼ਿਆਦਾ
ਹਾਂ ਹੋਰ ਕੀ ਅਸੀਂ ਤੇ ਇਹੀ ਹੱਥ ਜੋੜਿਆ ਅਸੀਂ ਬਾਬਾ ਬਾਬਾ ਜੀ ਸਾਡੀ ਇੱਜਤ ਰੱਖੋ ਲਾਈਟ ਭੇਜ ਦੋ
ਹਾਂਜੀ ਅ ਠੀਕ ਆ ਹਣ ਲਾਈਟ ਨਹੀਂ ਲਾਈਟ ਨਹੀਂੀ ਜਾਣੀ ਚ ਮਹਿਮਾਨ ਆਏ ਹੋਣ ਤੇ ਲਾਈਟ ਨਹੀਂ ਬੰਦ ਹੋਣੀ ਚਾਹੀਦੀ
ਮੈਮ ਅ ਇਹੀ ਗੱਲ ਨੇ ਹਾਂ ਲਾਈਟ ਨਹੀਂੀ ਜਾਣੀ ਚਾਹੀਦੀ ਸਹੀ ਗੱਲ ਹਾਂ ਹੁਣ ਲਾਈਟ ਆ ਲਈ ਹੈ ਜੇ ਮੋ ਮੌਸਮ ਬਣਿਆ ਹੋਇਆ ਬਾਹਰ ਹੋਰ ਸਭ ਨੇ ਰੋਟੀ ਖਾ ਲਈ ਹੈ
ਅੱਛਾ -ਅੱਛਾ
ਬਸ ਰੋਟੀ ਖਾ ਕੇ ਫ੍ਰਰੀ ਹੋਏ ਸੀ ਬੱਚੇ ਬੱਚੇ ਖੇਲਦੇ ਪਏ ਆ ਬੈਠ ਕੇ
ਅੱਛਾ ਤੇ ਬੱਚੇ ਛੋਟੇ ਨੇ ਉਹਨਾਂ ਦੇ ਜਿਹੜੇ ਆਏ ਨੇ
ਨਹੀਂ ਛੋਟੇ ਤੇ ਨਹੀਂੀ ਹੈਗੇ ਹੁਣ ਤਾਂ ਜਿਵੇਂ ਉਹ ਖੇਡਦੇ ਪਏ ਨਾ ਉਹਨੂੰ ਨੂੰ ਕੋਈ ਗੇਮ ਹੁੰਦੀ ਹੈ ਜਿਵੇਂ ਬੈਠ ਕੇ ਖੇਡਦੇ ਪ ਆਪਸ ਚ
ਅ ਅੱਛਾ -ਅੱਛਾ
ਹਾਂ ਬਾਕੀ ਦੀਦੀਆਂ ਸੋ ਗਈਆਂ ਨੇ ਤੇ ਬੱਚਿਆਂ ਨੂੰ ਵੀ ਕਹਿੰਦੀ ਬਈਆਂ ਕਿ ਚਲੋ ਤੁਸੀਂ ਵੀ ਸੋਜੋ ਕਹਿੰਦੇ ਨਹੀਂ ਥੋੜ੍ਹਾ ਜਿਹਾ ਖੇਲਣਾ ਹੈ ਹਾਂਜੀ ਦੀਦੀ ਸਾਡੇ ਆਏ ਜਗਾਦਰੀ ਤੋਂ ਜਗਾਦਰੀ ਤੋਂ ਆਏ ਨੇ ਇੱਕ ਦਿੱਲੀ ਤੋਂ ਵੀ ਆਏ ਨੇ ਉਹ ਪਰ ਚਲੇ ਗਏ ਨੇ ਦਰਬਾਰ ਸਾਹਿਬ ਹੈਲੋ- ਹੈਲੋ ਹੈਲੋ ਹਲੋ ਤੁਹਾਡੀ ਆਵਾਜ਼ ਨਹੀਂੀ ਆਉਂਦੀ ਬਈ
ਆ ਉਦੋਂ
ਹੈਲੋ।
ਫੇਰ ਹੈਲੋ-ਹੈਲੋ ਹਾਂਜੀ।
ਹਾਂ ਵਿੱਚ ਆਵਾਜ਼ ਹਾਂ ਵਿੱਚ। ਚ ਆਵਾਜ਼ ਆਉਣੀ ਬੰਦ ਹੋ ਗਈ ਸੀ ਪਤਾ ਨੀ ਉਹ ਕੋਈ ਨੈਟਵਰਕ। ਪ੍ਰੋਬਲਮ ਹੋ ਜਾਂਦੀ ਏ।
ਹਾਂਜੀ-ਹਾਂਜੀ ਓਹੀ ਮੈਂ ਹੈਲੋ-ਹੈਲੋ ਕਰੀ ਜਾਂਦੀ ਹਾਂਜੀ-ਹਾਂਜੀ ਤੇ ਤੁਸੀਂ ਬੋਲਦੇ ਹੀ ਨੀ ਪਏ।
ਹਾਂ ਨਹੀਂ ਮੈਂ ਵੀ ਹੈਲੋ-ਹੈਲੋ ਕਰਦੀ ਪ ਮੈਂ ਵੀ ਤੁਹਾਨੂੰ ਕਹਿੰਦੀ ਪ ਵੀ ਕੀ ਗੱਲ ਤੁਹਾਡੀ ਆਵਾਜ਼ ਨੀ ਆਉਂਦੀ ਪਈ।
ਹ ਨਹੀਂ-ਨਹੀਂ।
ਆਹ ਮੈਂ ਦੱਸਦੀ ਵੀ ਈ ਸੀ ਮੈਂ ਕਿਹਾ ਸਾਡੀਆਂ ਤੇ ਇੱਕ ਜਗਾ ਧਰੀ ਤੋਂ ਆਈ ਦੀ ਹੈ ਦੀਦੀ ਇੱਕ ਆਈ ਦੀ ਦਿੱਲੀ ਤੋਂ।
ਅੱਛਾ।
ਹਾਂ ਦਿੱਲੀ ਵਾਲੇ ਦੀਦੀ ਤੇ ਦਰਬਾਰ ਸਾਹਿਬ ਚਲੇ ਗਏ ਨੇ।
ਹਾਂਜੀ-ਹਾਂਜੀ।
ਤੇ। ਜਗਾਧਰੀ ਵਾਲੇ ਦੀਦੀ ਇੱਥੇ ਹੀ ਨੇ ਉਹ ਸੋ ਗਏ ਆ ਉਹਨਾਂ ਦੀ ਇੱਕ ਫਰੈਂਡ। ਵੀ ਨੇ ਨਾਲ ਹਾਂ ਉਹ ਵੀ ਸੋ ਗਿਆ ਬੱਚੇ ਖੇਲਦੇ ਪਏ ਨੇ।
ਚਲੋ ਬੱਚੇ ਉਹਨਾਂ ਦੇ ਸਾਰਿਆਂ ਉਹਨਾਂ ਦੇ ਬੱਚੇ ਵੀ ਆਏ ਦੇ ਆ।
ਹਾਂਜੀ ਬੇਟੀ ਆਈ ਦੀ ਉਹਨਾਂ ਦੀ।
ਅੱਛਾ ਚਲੋ ਵਧੀਆ। ਹੋਰ ਸੁਣਾਓ।
ਹਾਂਜੀ ਹੋਰ ਸਭ ਵਧੀਆ ਮੌਸਮ ਵਧੀਆ ਹੋਏ ਦਾ ਸਾਡੇ ਇੱਥੇ ਹੋਰ।
ਚਲੋ ਵੀ ਸਾਡੇ ਵੀ ਸਾਡੇ ਵੀ ਕਰੋ ਵਧੀਆ ਸਾਡੇ ਵੀ।
ਹਾਂ ਸਾਡੇ ਵੀ ਬੜੀ ਗਰਮੀ ਏ ਬਹੁਤ ਐ ਤੇ ਜਰਾ ਜਿਹੀ ਹਜੇ ਬਾਰਿਸ਼ ਪਈ ਏ ਵੇਖੋ। ਦੇਖੋ ਸਵੇਰੇ ਧੁੱਪ ਨਿਕਲ ਆਏਗੀ ਤੇ ਫੇਰ ਉਹੀ ਨਾ ਪੰਗਾ ਹੋਜੇ ਗਰਮੀ ਦਾ ਹੀ।
ਹਾਂ ਹਾਂਜੀ-ਹਾਂਜੀ ਸਾਡੇ ਸਗੋਂ ਅਸੀਂ ਜਾਣਾ-ਜਾਣਾ ਸੀ ਗੁਰ। ਦੇ ਉਹ ਧੁੱਪ ਵੇਖਦੇ ਰਹੇ ਨੇ। ਲੇਟ ਜਾਵਾਂਗੇ, ਲੇਟ ਜਾਵਾਂਗੇ ਫੇਰ ਸ਼ਾਮੀ ਸਾਢੇ ਛੇ, ਪੌਣੇ ਸੱਤ ਵਜੇ ਗਏ ਆ। ਫਿਰ ਉਸ ਤੋਂ ਬਾਅਦ ਮੇਰੀ। ਬੇਟੀ। ਮੰਮੀ ਮੋਲ ਜਾਣਾ ਮੈਂ ਕੁੜਤੀਆਂ ਲੈਣ। ਅਸੀਂ ਜਾਣਾ ਨਾ ਫੇ। ਕਿੱਧਰੇ ਯਾਤਰਾ ਤੇ ਵੀ ਇਸ ਕਰਕੇ ਹੇਮਕੁੰਟ। ਜਾਣਾ ਤੇ ਉਹ ਕਹਿੰਦੀ ਮੈਂ ਕੁੜਤੀਆਂ ਲੈਣੀਆਂ ਮੋਲ ਜੋ ਆਉਂਦੇ ਆਉਂਦੇ ਸਾਨੂੰ ਛਾਡ ਆਓ।
ਹਾਂ ਅਸੀਂ ਵੀ ਜਾਂਦੇ ਹ ਨਾ ਸ਼ਹੀਦਾਂ ਤੇ ਫੇਰ ਚਲੋ ਗੈਸਟ ਵੀ ਆਏ ਦੇ ਸੀ ਅਸੀਂ ਕਆ ਕਿ ਚਲੋ ਨਹੀਂ ਜਾਇਆ ਜਾਏਗਾ। ਫੇਰ ਥੋੜਾ ਬਾਰਿਸ਼ ਵਾਲਾ ਵੀ ਮੌਸਮ ਬਣ ਗਿਆ। ਤੇ ਨਹੀਂ ਜਾਆ ਗਿਆ। ਸ਼ਹੀਦ ਸਾਹਿਬ ਤੇ ਵੈਸੇ ਜਿਹੜੇ ਗੈਸਟ ਆਏ ਨੇ ਉਹਨਾਂ ਨੇ ਵੀ ਜਾਣਾ ਸੀ। ਤੇ ਉਹਨਾਂ ਦੇ ਬੇਟੇ ਦੀ ਤਬੀਅਤ ਹੋ ਗਈ ਥੋੜੀ ਖਰਾਬ ਫੇਰ ਇਸ ਕਰਕੇ ਉਹ ਵਾਪਿਸ ਆ ਗਏ। ਵੈਸੇ ਜੇ ਉਹਨਾਂ ਨੇ ਤੇ ਕਿਹਾ ਸੀ ਕਿ ਅਸੀਂ ਰਾਤ ਨੂੰ ਤੁਹਾਡੇ ਕੋਲ ਪਹੁੰਚਾਂਗੇ ਅਸੀਂ ਥੋੜਾ ਘੁੰਮਣਾ ਇੱਧਰ ਕੋਈ ਦੁਰ ਗਿਆਨਾ ਮੰਦਿਰ ਅੰਮ੍ਰਿਤਸਰ ਤੇ ਜਲੀਆਂ ਵਾਲਾ ਬਾਗ ਦਾਂ ਦਰਬਾਰ ਸਾਹਿਬ ਤੇ ਹੋ ਆਏ ਨੇ, ਜਿਹੜੀ ਇੱਕ ਦੋ ਜਗ੍ਹਾ ਹੋਰ ਜਾਣਾ ਸੀ ਸ਼ਹੀਦਾ ਸਾਹਿਬ ਨਹੀਂ ਜਾਇਆ ਗਿਆ।
ਉੱਥੇ ਗਏ
ਉਹਨਾਂ ਦੇ ਬੇਟੇ ਦੀ ਤਬੀਅਤ ਖ਼ਰਾਬ ਹੋ ਗਈ ਨਾ ਇਸ ਕਰਕੇ ਫੇਰ ਉਹ ਵਾਪਿਸ ਆ ਗਏ।
ਅੱਛਾ।
ਤੇ ਮੈਂ ਤੇ ਕਿਹਾ ਸੀ ਮੈਂ ਕਿਹਾ ਸ਼ਹੀਦਾ ਸਾਹਿਬ ਸ਼ਾਮ ਨੂੰ ਛੇ ਸਾਢੇ ਛੇ ਛੇ ਵਜੇ ਮੈਂ ਕਿਹਾ ਚਲੋ ਚੱਲਦੇ ਆਾਂ ਚਲੋ ਅਸੀਂ ਵੀ ਚਲੇ ਜਾਵਾਂਗੇ ਆਟੋ ਵਿੱਚ ਨਾਲ ਹੀ ਪਰ ਫੇਰ ਬਾਰਿਸ਼ ਆਉਣ ਲੱਗ ਗਈ ਕਾਫ਼ੀ ਤੇਜ਼
ਉਹੀ ਫੇਰ ਇਹ ਹੋ ਜਾਂਦਾ ਨਾ, ਬੰਦਾ ਫਿਰ ਐਵੇਂ ਡੱਕਿਆ ਜਾਏ ਉੱਥੇ ਤੇਜ਼ ਹੋ ਜਾਏ ਬਾਰਿਸ਼ ਹੋਰ
ਫਿਰ ਹੈ ਤੇ ਆਪਣੇ ਇੱਥੋਂ ਤੇ ਦੂਰ ਹੀ ਹੈ ਨਾ
ਹਾਂਜੀ, ਹਾਂਜੀ ਸ਼ਹਿਰ ਦੇ ਵਿੱਚ ਨਾ ਫੇਰ ਚੱਲ ਜਾਂਦੀ ਗੱਡੀ ਵੀ ਜਾਣਾ ਤਾਂ ਪੈਣਾ ਸੋਲਾਂ ਸੱਤਾਂ ਕਿਲੋਮੀਟਰ ਤੇ ਹੋਣਾ ਹੀ ਹੈ, ਤੁਹਾਡੇ ਉੱਥੋਂ।
ਬਸ ਫੇਰ ਇਹੀ ਹਾਂ ਬਸ ਇਹੀ ਵਜ੍ਹਾ ਤੋਂ ਰਹਿ ਗਏ ਬਾਰਿਸ਼ ਛਾ ਗਈ ਨਾ ਫੇਰ ਅਸੀਂ ਕ ਕਿ ਐਵੇਂ ਉੱਥੇ ਵੀ ਫੇਰ ਸਾਡੇ ਜੇ ਜਾਣਾ ਨੌ ਦਸ ਵੱਜ ਜਾਣੇ ਆ ਤੇ ਫੇਰ ਆਉਣਾ ਵੀ ਕਿਸ ਤਰ੍ਹਾਂ ਇੰਨੀ ਬਾਰਿਸ਼ ਵਿੱਚ ਫੇਰ ਤਾਂ ਕਰਕੇ ਕੇ ਗਏ ਨੀ
ਹਾਂ ਚਲੋ ਗੋਰੀ ਨੇ ਫੇਰ
ਹਾਂਜੀ ਹਾਂਜੀ ਉਹ ਅਸੀਂ ਤਾਂ ਚਲੇ ਜਾਵਾਂਗੇ ਅਸੀਂ ਅ ਗੈਸਟ ਦਾ ਸੋਚਿਆ ਸੀ ਕਿ ਚੱਲ ਉਹ ਵੀ ਹੋ ਆਣਗੇ ਵੇਖੋ ਹੁਣ ਅਗਰ ਕੱਲ ਟਾਈਮ ਹਾਂ ਟਾਈਮ ਹੋਏਗਾ ਗਾ ਕੱਲ ਤੇ ਕੱਲ੍ਹ ਤੇ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜਾਣਾ ਹੈਏ
ਅੱਛਾ ਤੇ ਆਟੋ ਕਰ
ਹਾਂਜੀ ਹਾਂਜੀ ਹਾਂਜੀ ਨਹੀਂ ਨਹੀਂ ਬੱਸ ਚ ਤਾਂ ਬੜੀ ਮੀਨਾ ਫੇਰ ਨਹੀਂ ਬੜਾ ਮੁਸ਼ਕਿਲ ਹੋ ਜਾਂਦਾ ਸਾਰਿਆਂ ਦੇ ਨਾਲ ਫੇਰ ਆਟੋ ਕਰ ਲੈਣਗੇ ਨਾ ਆਟੋ ਆਟੋ ਵਿੱਚ ਸਾਰੇ ਇਕੱਠੇ ਚਲੇ ਜਾਣਗੇ ਫੇਰ ਅ ਦੀ ਵਾਰੀ ਰਸ ਵਿੱਚ ਚਲੋ ਇੱਕ ਦੋ ਗੁਰਦੁਆਰੇ ਹੋ ਹੋਰ ਨੇ ਜਿਵੇਂ ਟਢਾਲਾ ਸਾਹਿਬ ਗੁਰਦੁਆਰਾ ਏ
ਹਾਂ ਤਰਨ ਤਰਨ ਹੋ ਗਿਆ ਹਲੀ ਪੈ ਜਾਂਦੇ ਨਾ ਉਹਦਲੀ ਸਾਈਡ ਹਾਂ ਬੀਬੀ ਵੀਰੋ
ਹਾਂਜੀ ਉਹ ਫਿਰ ਬੱਸ ਵਿੱਚ ਇੰਝ ਦੇਖਿਆ ਸਾਰੇ ਗੁਰਦੁਆਰੇ ਦਰਸ਼ਨ ਨਹੀਂ ਹੋਣੇ
ਹਾਂ ਹਾਂਜੀ ਹਾਂਜੀ ਚਲੋ ਠੀ ਗ ਦਰਸ਼ਨ ਕਰ ਲੈਣਗੇ
ਉਹੀ ਨਾ ਕੱਲ ਹੁਣ ਸਵੇਰੇ ਸਵੇਰੇ ਜਾਣਗੇ ਮੈਂ ਅਸੀਂ ਤੇ ਕਿਹਾ ਵੀ ਤੁਹਾਡਾ ਆਪਣਾ ਉੱਦਮ ਸਵੇਰੇ ਜਲਦੀ ਉੱਠੋ ਜਲਦੀ ਜਾਓ ਫਿਰ ਤੁਸੀਂ ਸਾਰੇ ਗੁਰਦੁਆਰੇ ਦੇਖ ਸਕਦੇ ਹੋ ਜੇ ਤੁਸੀਂ ਕਹੋਗੇ ਅਸੀਂ ਦੁਪਹਿਰੇ ਜਾਈਏ ਹਾਂ ਦੁਪਹਿਰੇ ਜਾਈਏ ਤੇ ਫਿਰ ਫਿਰ ਸਾਰੇ ਗੁਰਦੁਆਰੇ ਨੀ ਤੁਸੀਂ ਜਾ ਸਕਦੇ
ਹਾਂਜੀ ਫਿਰ ਹਨੇਰਾ ਪੈਣ ਦਾ ਵੀ ਹੋ ਜਾਂਦਾ
ਹਾਂ ਉਹੀ ਨਾ ਨਾਲੇ ਆਟੋ ਵਾਲੇ ਵੀ ਇਨੀ ਜਲਦੀ ਫਿਰ ਨਾ ਹਾਮ ਹੀ ਨੀ ਭਰਦੇ
ਹਾਂਜੀ ਉਹ ਤੇ ਇਹ ਦਿਨ ਚਲੋ ਠੀਕ
ਹਾਂ-ਹਾਂ ਬਸ ਉਹੀ ਨਾ ਸਵੇਰੇ ਅਗਰ ਅੱਠ ਵਜੇ ਜਾਣਗੇ ਤਿਨ ਚਾਰ ਵਜੇ ਤੱਕ ਫਿਰ ਵਾਪ ਵੀ ਆਰਾਮ ਨਾਲ ਹੋਜਏਗੀ ਉਹਨਾਂ ਦੀ ਦੇਖੋ ਹੁਣ ਐ ਤੇ ਇਹਨਾਂ ਦੇ ਉੱਤੇ ਡਿਡ ਕਿਵੇਂ ਉਠਦੇ ਆ ਤੇ ਕਿਵੇਂ ਤਿਆਰ ਹੁੰਦੇ ਆ
ਹਾਂ ਉਹ ਤਾਂ ਹੈ ਜੇ ਜਲਦੀ ਸੋ ਜਾਣਗੇ ਜਲਦੀ ਤਿਆਰ ਹੋ ਜਾਣਗੇ ਲੇਟ ਸੋਵਾਂਗੇ ਤੇ ਲੇਟ ਤਿਆਰ ਹੋਣਗੇ
ਬੱਚਿਆਂ ਤੇ ਹੈ ਨਾ ਬ ਉਹ ਆਪ ਬੱਚੇ ਤੇ ਸੌਣਗੇ ਤਾਂ ਹੀ ਜਲਦੀ ਉੱਠਣਗੇ
ਹਾਂਜੀ ਇਹ ਤੇ ਹੈ ਹੋਰ ਤੁਸੀਂ ਸੁਣਾਓ ਆਪਣੇ ਬੇਟੇ ਦੀ ਠੀਕ
ਹਾਂਜੀ-ਹਾਂਜੀ ਹੁਣ ਠੀਕ ਹੈ ਥੋੜਾ ਪਰ ਬੱਚੇ ਸਮਝਦੇ ਨੀ ਨਾ ਅੱਜ ਜਿਵੇਂ ਹਲਕੀ ਜਿਹੀ ਬਾਰਿਸ਼ ਛਈ ਤੇ ਉਹ ਦੀਦੀਆਂ ਦੇ ਬੱਚੇ ਵੀ ਆਏ ਦੇ ਸੀ ਦਿੱਲੀ ਵਾਲੀ ਦੀਦੀ ਦਾ ਵੀ ਬੱਚਾ ਆਇਆ ਦਾ ਸੀ ਉਧਰੋਂ ਜ ਜਗਾ ਪਾਦਰੀ ਵਾਲੇ ਦੀਦੀ ਦੇ ਬੱਚੇ ਸੀ ਉਹ ਛੱਤ ਦੇ ਨਾਨ ਗਏ ਨੇ ਵੀ ਬਰਸਾਤ ਆਉਂਦੀ ਵੀਈ ਬਰਸਾਤ ਚਣਾ ਨਾਈਏ ਤੇ ਨਾਲ ਹੀ ਹੋਰ ਕੀਏ ਵੀ ਚਲੇ ਗਿਆ ਦੀਦੀ ਦਾ ਬੇਟਾ ਵੀ ਨੀ ਠੀਕ ਸੀ ਉਹ ਵੀ ਨੀ ਮੁੜਿਆ ਉਹ ਵੀ ਚਲੇ ਗਿਆ ਤੇ ਮੈਨੂੰ ਪਤਾ ਨੀ ਲੱਗਿਆ ਮੈਂ ਦੋ ਮਿੰਟ ਲੇਟ ਗਈ ਨਾ ਵਿਹਲੀ ਹੋ ਕੇ ਤੇ ਮੈਂ ਦੋ ਮਿੰਟ ਪ ਪਿਛਲੇ ਅੰਦਰ ਚਲੇਗੀ ਆਪਣੇ ਕਮਰੇ ਚ ਤੇ ਇਹਨੂੰ ਪਤਾ ਪਤਾ ਲੱਗ ਗਿਆ ਵੀ ਮੰਮੀ-ਮੰਮੀ ਨੂੰ ਵੀ ਮੰਮੀ ਅੰਦਰ ਸੁਤੀ ਹੋਈਏ ਮੰਮੀ ਨੂੰ ਪਤਾ ਪਤਾ ਨੀ ਲੱਗਣਾ ਤੇ ਇਹ ਉੱਪਰ ਚਲੇ ਗਿਆ ਮੈਂ ਬਾਹਰ ਆਈ ਤੇ ਵੇਖ। ਖਿਆ ਉੱਪਰੋਂ ਥੱਲੇ ਜਦੋਂ ਆਇਆ ਫੇਰ ਮੈਂ ਘੋਲ ਕੇ ਵੀ ਵੇਖਿਆ ਫੇਰ ਪਤਾ ਲੱਗ ਗਿਆ। ਕਣਾ ਵੀ ਮੰਮੀ ਗੁੱਸੇ ਵਿ ਚ ਆ ਗਈ ਹੈ। ਨਹੀਂ-ਨਹੀਂ ਮੈਂ ਜਾਣਾ ਨਹੀਂ ਸੀ ਮੇਰੇ ਕੋਲ ਗਲਤੀ ਮੈਂ ਕਾ ਹੁਣ ਗਲਤੀ ਹੋਗੀ ਕੀ ਤੂੰ ਗ਼ਲਤੀ ਜਾਣ ਕੇ ਕੀਤੀ ਐ ਗ਼ਲਤੀ ਕਿਉ ਹੋਗੀ।
ਹਾਂ
ਹਾਂ ਓਹੀ ਨਾ ਐ ਤੇ ਬੱਚੇ ਸਮਝਦੇ ਈ ਨੀ ਨਾ ਇਸ ਗੱਲ ਨੂੰ ਹੁਣ ਵੀ ਮੈਂ ਹੁਣ ਵੀ ਕੈਂਦਾ ਪਿਆ ਸੀ ਪਨੀਰ, ਰ ਬਣਾਇਆ ਨਾ। ਤੇ ਸ਼ਾਹੀ ਪਨੀਰ ਬਣਾਇਆ ਨਈ ਹੈਵੀ ਹੁੰਦਾ ਏ ਨਾ-ਨਾ ਹੈਵੀ ਹੁੰਦਾ ਮੈਂ ਨੀ ਖਾਵਾਂਗਾ। ਐ ਮੈਨੂੰ ਤੁਸੀਂ ਮੂੰਗੀ ਧੋਤੀ ਦਾਲ ਜੇੜੀ ਬਣਾਈ ਦੀ ਨਾ ਔ, ਦੇ ਨਾਲ ਈ ਦੋ ਫੁਲਕੇ ਦੇ ਦੋ ਐ ਤੇ ਮੈਂ ਖਾ ਨਾ ਨੀ ਮੈਨੂੰ ਡੋਕਟਰ ਨੇ ਮਨਾ ਕੀਤਾ ਮੈਂ ਕਿਆ ਡਾਕਟਰ ਨੇ ਤਾਂ ਤੈਨੂੰ ਬ ਸਾਧ ਚ ਵੀ ਨਾਣ ਤੋਂ ਮਨਾ ਕੀਤਾ ਦਾ ਸੀ ਫਿਰ ਔ ਕਿਉਂ ਨਾ ਤਾਈ, ਮੈਂ ਕਾ ਇੱਕ ਚਮਚ ਫੇਰ ਐ ਖਾਲਾ ਕੋਈ ਗੱਲ ਨੀ ਮੈਂ ਕਿਹਾ ਡੋਕਟਰ ਬੜਾ ਕੁੱਛ ਕੇਂਦੇ ਐ ਐ ਨਾ ਖਾਓ ਔ ਨਾ ਖਾਓ ਮੈਂ ਕਾ ਇਕ ਚਮਚ ਤੂੰ ਲੈਲਾ, ਮਈ ਐ ਚੀਜ਼ਾਂ ਦੀ ਬੜੀ ਤੇ ਆ ਤੇ ਐ ਨੀ ਖਾਣਾ ਔ ਨੀ ਖਾਣਾ ਤੇ ਜੇੜਾ ਔ ਬਰਸਾਤ ਚ ਨਾਅ ਨੂੰਹ ਲਿਆ ਔ ਨੀ ਡਾਕਟਰ ਨੇ ਮਨਾ ਕੀਤਾ ਦਾ ਸੀ।
ਹਾਂਜੀ।
ਬੱਚਿਆਂ ਨਾਲ ਕੋਈ ਨੀ ਜਿੱਦ ਸਕਦਾ ਬੱਚੇ ਆਪਣੀ ਮਰਜ਼ੀ ਕਰਦੇ ਨੇ ਜੋ ਮਰਜ਼ੀ ਮਾਂ ਪਿਓ ਕਈ ਜਾਏ ਬੱਚੇ ਨੀ ਸੁਣਦੇ।
ਹਾਂਜੀ ਚਲੋ ਭੈਣ ਜੀ ਮੈਂ ਨਾ ਤੁਹਾਨੂੰ ਫੇਰ
ਹਾਂਜੀ-ਹਾਂਜੀ-ਹਾਂਜੀ-ਹਾਂਜੀ ਕਰਨਾ ਫੇਰ ਜੀ ਹਾਂਜੀ ਠੀਕ, ਐ ਜੀ ਓਕੇ ਜੀ ਬਾਏ।
ਹਾਂਜੀ ਤਾਂ ਠੀਕ-ਠੀਕ, ਹੋਗੇ ਦਸ ਮਿੰਟ